ਹੋ
ਸਸ਼ੀ ਕਾਲ, ਸਸ਼ੀ ਕਾਲ ਜੀ ਕੀ ਹਾਲ ਚਾਲ ਐ?
ਹਾਂਜੀ ਹਾਂਜੀ ਜੀ ਵਧੀਆ, ਤੁਸੀ ਸੁਨਾਓ?
ਸਭ ਵਧੀਆ ਜੀ, ਸਬ ਫਸ ਕਲਾਸ, ਹੋਰ ਕੀ ਕਰ ਰਏ ਸੀ? ਸਬ ਸਮਝੀ ਵੇਲੇ ਹੋ ਗਏ ਖਾ ਪੀ ਕੇ
ਹਾਂਜੀ।
ਬਸ ਬੈਠੇ ਸੀਗੇ, ਬਸ ਬੈਠੇ ਸੀ ਟੀਵੀ ਟੁਵੀ ਦੇ ਖ ਰਏ ਸੀਗੇ ਹੁਨ ਸੋਨ ਦੀ ਤਿਆਰੀ ਆ।
ਹਾਂਜੀ, ਹਾਂਜੀ, ਬਸ ਜੀ ਅਸੀ ਬੱਚੇਆਂ ਦੇ ਪਰੋਜੈਕਟ ਬਨਾ ਰਏ ਸੀ ਸਕੂਲ ਦੇ ਛੁੱਟੀਆਂ ਪਰੋਜੈਕਟ ਬੋਤ ਜਾਦਾ ਮਿਲੇ ਹੋਏ ਆ ਪੋਲਿਊਸ਼ਨ ਤੇ ਪ੍ਰੋਜੈਕਟ ਮਿਲਿਆ ਹੋਏਆ ਸੀ।
ਅੱਛਾ ਜੀ। ਤੇ ਓ ਕੀ ਕੀ ਬਨਾ ਰਏ ਓਦੇ ਤੇ ਫੇਰ ਪਬਲਿਸ਼ਰ ਦਾ?
ਬਸ ਐ ਵੇਖੋ ਅੱਜ-ਕੱਲ ਕੈਂਦੇ ਕਿ ਦੁਨੀਆਂ ਦੇ ਵਿੱਚ ਜਿੱਥੇ ਵਾਤਾਵਰਨ ਦੇ ਵਿੱਚ ਹਨਾ ਆਪਾਂ ਨੂੰ ਸੋਖ ਆ ਤੇ ਦੁੱਖ ਵੀ ਮਿਲਿਆ ਹੋਏਆ, ਹਰ ਇੱਕ ਚੀਜ਼ ਤੇ ਜੇ ਆਪਾਂ ਨੂੰ ਸੁੱਖ ਸਾਧਨਾ ਨਾਲ ਈ ਓਦਾ ਦੁੱਖ ਐ ਜੀ। ਜਿਸ ਤਰਾਂ ਲਵਾ ਲਓ ਹਵਾ ਪ੍ਰਦੂਸ਼ਨ ਲਗਾ ਲੋ ਜੀ ਅੱਪਾ ਨੂੰ ਹੁਣ ਕਿੰਨਾ ਜਿਵੇ ਫੈਕਟਰੀਆਂ ਸਭ ਕੁਛ ਦਿੰਦੀਆਂ ਨਾ ਫੈਕਟਰੀ ਆਪਾਂ ਨੂੰ ਹਰ ਇੱਕ ਚੀਜ ਬਣਾ ਕੇ ਦਿੰਦੀਆ ਜੇ ਓਨਾ ਈ ਨੁਕਸਾਨ ਓਦਾ ਵਾਤਾਵਰਨ ਨੂੰ ਕਿੰਨਾ ਜਾਦਾ ਜਾ ਰਿਐ।
ਬਿਲਕੁਲ ਜੀ, ਨਵੇਂ ਨਵੇਂ ਪ੍ਰੋਡਕਟਸ ਜੇ ਆਂਦੇ ਨੇ ਆਪਾਂ ਯੂਸ ਕਰਦੇ ਆ ਲੇਕਿਨ ਦੂਸਰਾ ਫੈਕਟ ਇਹ ਹੈਗਾ ਏਅਰ ਪੋਲਿਊਸ਼ਨ ਇੰਨਾ ਜਾਦਾ ਹੋ ਰਿਐ, ਧੂੰਏ ਨਾਲ ਦੂਸਰਾ ਓਦੀ ਵੇਸਟ ਜੇੜੀ ਜਾਂਦੀ ਐ ਓ ਪਾਣੀ ਵੀ ਵਿੱਚ ਜਾਂਦੀ ਐ ਤੇ ਓਦੇ ਨਾਲ
ਚੱਲਦੀ ਪਾਣੀ ਦਾ ਜੀ ਪਾਣੀ ਦਾ ਕਿੰਨਾ ਬੁਰਾ ਪ੍ਰਭਾਵ ਪੈਂਦੈ ਜੇੜੇ ਓਦੇ ਵਿੱਚ ਵਿਚਾਰੇ ਜੀਵ ਰੈਂਦੇ ਆ ਨਾ ਕਿੰਨਾ ਨਾ ਓਨਾਂ ਦਾ ਬੁਰਾ
ਓਨ ਸਿਰਫ ਓਨਾਂ ਜੀਵਾਂ ਤੇ ਈ ਨਾ ਓ ਪਾਨੀ ਫਿਰ ਜਿਵੇਂ ਘਰਾ ਵਿੱਚ ਜੇ ਸਪਲਾਈ ਹੁੰਦਾ ਤਾਂ ਓ ਵੀ ਬਿਮਾਰੀਆ ਆਂਦਿਆ ਫੇਰ ਓ ਪਾਨੀ ਜ਼ਮੀਨ ਵਿੱਚ ਰਿਸ ਕੇ ਪਲਾਂਟਸ ਵਿੱਚ ਵੀ ਤਾਂ ਜਾਂਦਾ ਓ ਵੀ ਖਰਾਬ ਹੁੰਦੇ ਆ। ਕੈਮੀਕਲ ਸਾਰੇ ਪਲਾਂਟਸ ਵਿੱਚ ਜਾਂਦੇ ਐਂ। ਇੱਕ ਵੈਸੇ ਖਾਦਾ ਅੱਜ-ਕੱਲ ਇਨੀ, ਹਾਂ ਖਾਦਾਂ ਇੰਨੀਆਂ ਜਿਆਦਾ ਆ ਗਈਆਂ। ਕੈਮੀਕਲਸ ਵਗੈਰਾ ਤੇ ਉਹਦੇ ਨਾਲ ਵੀ ਪਲਾਂਟਸ ਤੇ ਕਿੰਨਾ। ਜਾ ਰਿਹਾ ਆਪਣਾ ਜਿਹੜਾ ਖਾਣ ਪੀਣ ਦਾ ਜਿਹੜੇ ਹੈਗੇ ਨੇ ਫਲ ਫਰੂਟ ਹੈਗੇ ਨੇ।
ਹਾਂਜੀ
ਹੈ ਅ ਖਾਂ। ਦਾ ਸਮਾਨ ਅਨਾਜ ਵਗੈਰਾ ਉਹਦੇ ਤੇ ਵੀ ਕਿੰਨਾ ਇਫੈਕਟ ਆ ਰਿਹਾ। ਉਹਦੇ ਕਰਕੇ ਕਿੰਨੇ ਕੈਂਸਰਜ਼ ਵਗੈਰਾ ਹੋ ਰਹੇ ਨੇ ਅੱਜ ਕੱਲ੍ਹ।
ਹਾਂਜੀ ਹਾਂਜੀ ਤੁਸੀਂ ਮਿੱਟੀ ਜਿਵੇਂ ਹਨਾ ਮਿੱਟੀ ਦੇ ਕਿੰਨਾ ਬੁਸ ਬੁਰਾ ਅਸਰ ਪੈਂਦਾ ਦੇਖੋ ਜੀ ਪਹਿਲਾਂ ਕਿੰਨੀ ਮਿੱਟੀ। ਉਪਜਾਊ ਮਿੱਟੀ ਮਿਲਦੀ ਸੀ ਐਨ ਵਧੀਆ ਮਿੱਟੀ ਅੱਜ ਕੱਲ ਜੀ। ਇੰਨੀ ਇੰਨੀ ਕੀਟਨਾਸ਼ਕ ਦਵਾਈਆਂ ਪਾਉਂਦੀਆਂ ਸਾਰੇ ਮਿੱਟੀ ਨੂੰ।
ਹਾਂਜੀ ਬਿਲਕੁਲ ਜੀ, ਮੈਂ ਉਹੀ ਤਾਂ ਕਹਿ ਰਿਹੀ ਹਾ। ਉਹਦੇ ਨਾਲ ਉਹਦਾ ਅਸਰ ਸਾਰਾ ਫਲ ਫਰੂਟ ਤੇ ਪੈਂਦਾ ਹੈ ਤੇ ਉਹ ਸਾਰਾ ਆਪਾ ਹੀ। ਲੈਂਦੇ ਹਾਂ ਆਪਾਂ ਖਾਂਦੇ ਹਾਂ ਤੇ ਉਹ ਆਪਣੀ ਬੋਡੀ ਤੇ ਵੀ ਇਫੈਕਟ ਕਰਦਾ। ਪਿਆ ਉਹ ਸਾਰਾ ਆਪਣੇ ਇੰਟਰਨਲ ਔਰਗਨਜ। ਤੇ ਬਹੁਤ ਜ਼ਿਆਦਾ ਗੰਦਾ ਇਫੈਕਟ ਜਾ ਰਿਹਾ ਉਹਦਾ ਭੈੜਾ ਇਫੈਕਟ ਜਾਂਦਾ ਪਿਆ।
ਹਾਂਜੀ। ਜਿਸ ਤਰ੍ਹਾਂ ਸ਼ੋਰ ਪ੍ਰਦੂਸ਼ਣ ਕਿੰਨਾ ਹੋਇਆ ਜੇ ਅੱਜ ਕੱਲ। ਬੱਚੇ ਕੀ ਉੱਚ ਉੱਚੀ ਸਪੀਕਰ। ਕਰ ਲਗਾਉਂਦੇ ਆ ਨਾ ਕਿੰਨਾ ਆਵਾਜਾਈ ਦਾ ਦੇਖੋ ਕਿੰਨਾ ਸ਼ੋਰ ਹੈ ਜੇ ਅੱਜ ਕੱਲ੍ਹ ਪਹਿਲਾਂ ਹੁਣ। ਹੁੰਦੀਆਂ ਸੀ ਕਿ ਜੀ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਹੁੰਦੀਆਂ ਸੀ ਹਰਿਆਲੀ ਹੁੰ ਸੀ ਚਾਰੇ ਪਾਸੇ।
ਹਾਂਜੀ ਹਾਂਜੀ ਪਹਿਲਾਂ ਤਾਂ ਵਿਰਲਾ ਹੀ ਕੋਈ ਅ ਦਿਸਦਾ ਸੀਗਾ ਕਿਸੇ ਦੇ। ਕਰ ਵਟ ਲ ਸਕੂਟਰ ਸੀ ਕਾਰ ਤਾਂ ਬਹੁਤ ਹੀ ਘੱਟ ਹੁੰਦੀਆਂ ਸੀਗੀਆਂ। ਹੁਣ ਤਾਂ ਹਰ ਘਰ ਵਿੱਚ ਚਾਰ ਚਾਰ। ਸਰਕਾਰਾਂ ਹੁੰਦੀਆਂ ਨੇ। ਇੰਨਾ ਜ਼ਿਆਦਾ ਗੱਡੀਆਂ ਹੀ ਇੰਨੀਆਂ ਹੁੰਦੀਆਂ ਨੇ ਕਿ।
ਗੱਡੀਆਂ ਚ ਹਰ ਇੱਕ ਬੱਚਾ ਬੱਚਾ ਅੱਜ ਕੱਲ੍ਹ ਸਕੂਟਰ ਮੋਟਰਸਾਈਕਲ। ਸਕੂਟਰੀਆਂ ਚੱਕੀ ਫਿਰਦੇ ਆ ਕਿ ਉਹਨਾਂ ਦਾ ਕਿੰਨਾ ਦੇਖ ਲਓ ਸ਼ੋਰ ਸ਼ਰਾਬ ਹੈ ਜੀ।
ਬਿਲਕੁਲ ਇੰਨੇ ਹੋਨ ਇਨਾ ਇੰਨੇ ਹੋਨ ਵੱਧ। ਹੁੰਦੇ ਨੇ ਸੜਕਾਂ ਤੇ। ਕਿ ਤੁਸੀਂ ਉੱਥੇ ਜੇ ਖੜੇ ਹੋ ਜਾਂ ਜਿਹੜਾ ਹਵਾ ਦਾ ਪੋਲਿਊਸ਼ਨ ਤਾਂ ਜੋ ਹੈਗਾ। ਹੈ ਸੋ ਹੈ ਤੇ ਤੁਹਾਨੂੰ ਇੱਕ ਦੂਸਰੇ ਦੀ ਗੱਲ ਵੀ ਨੀ ਸੁਣਾਈ ਦਿੰਦੀ ਇੰਨੀ ਚੈ ਚੈ ਪੈ ਪੈ ਹੋ ਰਹੀ ਹੁੰਦੀ। ਕਿ ਤੁਸੀਂ ਇੱਕ ਦੂਸਰੇ ਨੂੰ ਗੱਲ ਹੀ ਨਹੀਂ ਸੁਣ ਸਕਦੇ ਹੋ ਇ ਇੰਨੇ ਅੱਛੇ ਤਰੀਕੇ।
ਕਈ ਵੇਲੇ ਜੀ ਆਪਾਂ ਗੱਡੀ ਚ ਜਾਂਦੇ ਹਾਂ ਬੱਚਿਆਂ ਨੇ ਆਵਾਜ਼ ਉੱਚੀ ਲਗਾਈ ਹੁੰਦੀ। ਆਪਾਂ ਇਰੀਟੇਟ ਹੋ ਜਾਂ ਕੇ ਗੁੱਸੇ ਨਾਲ ਬੋਲਦੇ ਨੇ ਕਿ ਆਵਾਜ਼ ਘੱਟ ਕਰੋ ਹੈ ਨਾ ਆਵਾਜ਼ ਘੱਟ।
ਹਾਂਜੀ ਹਾਂਜੀ ਨਹੀਂ ਬੱਚੇ ਤਾਂ ਕੀ ਉਹਨਾਂ ਨੂੰ ਤਾਂ ਸਮਝ ਨੀ ਆਉਂਦਾ ਹੁਣ ਜਿ। ਗਵਰਮੈਂਟ ਨੇ ਤਾਂ ਕੀਤਾ ਹੀ ਹੈ ਨਾ ਕਿ ਲਾਊਡ ਸਪੀਕਰਸ ਤੇ ਜਿਵੇਂ ਥੋੜ੍ਹਾ। ਰਿਸਟ੍ਰਿਕਸ਼ਨ ਲਗਾਈਆ ਟਾਈਮਿੰਗ ਤੇ ਤੇ ਮੈਂ ਤੇ ਕਹਨੀ ਆ ਠੀਕ ਕੀਤਾ ਨਿਤਾ। ਪਹਿਲਾਂ ਤਾਂ ਮੈਨੂੰ ਯਾਦ ਸੀ ਇਗਜ਼ਾਮ। ਤੇ ਚੱਲ ਰਹੇ ਹੁੰਦੇ ਸੀ ਤੇ ਉਹ ਇੰਨੀ ਇੰਨੀ ਰਾਤ ਅੱਧੀ ਅੱਧੀ ਰਾਤ ਤੱਕ ਗਾਣੇ ਗੂਣੇ ਚੱਲਦੇ ਰਹਿੰਦੇ ਸੀ। ਤੇ ਪੜ੍ਹਨਾ ਹੀ ਔਖਾ ਹੋ ਜਾਂਦਾ। ਸੀਗਾ ਸਾਰਾ ਦਿਨ ਰਾਤ ਚੱਲਦੇ ਰਹਿੰਦੇ ਸੀ ਹੁਣ ਤਾਂ ਰਿਸਟ੍ਰਿਕਸ਼ਨ ਲਗਾਈਆਂ ਹੋਈਆਂ ਨੇ ਕੁਛ। ਗਵਰਮੈਂਟ ਤਾਂ ਕਰ ਹੀ ਰਹੀ ਹੈ ਕੁਛ ਨਾ ਕੁਛ ਹੁਣ। ਰਸਤੇ ਚ ਹੀ ਦੇਖ ਲਓ ਤੁਸੀਂ ਪਲਾਂਟਸ ਵਗੈਰਾ ਲਗਾਏ ਹੁੰਦੇ। ਨੇ ਸ਼ਾਵਰਜ ਵਗੈਰਾ ਥੋੜਾ ਪੋਲਿਊਸ਼ਨ ਬਿਠਾਉਣ ਵਾਸਤੇ।
ਹਾਂਜੀ ਹਾਂਜੀ ਪਰ ਆਪਣੇ ਘਰ ਦੇ ਅੱਗੇ ਕੋਈ ਲੱਗਿਆ ਹੋਵੇ ਜੇ ਆਪਾਂ। ਆਪ ਨੋਰਮਲੀ ਕੱਟ ਦਿੰਦੇ ਹਾਂ ਕਿ ਹਾਂਜੀ ਪਲਾਂਟ ਨੀ ਲਗਾਉਣਾ ਜੀ ਗੰਦ ਪੈਂਦਾ ਹੈ ਨਾਂ। ਆਪਾਂ ਕਹਿੰਦੇ ਕਿ ਅਸੀਂ ਨੀ ਕੋਈ ਲਗਾਉਣਾ ਪਲਾਂਟ ਕੋਈ ਦਰੱਖ਼ਤ ਨੀ ਲਗਾਉਣਾ ਅਸੀਂ ਗੰਦ ਪਾਉਂਦੇ ਹਾਂ ਦਰਖਤ। ਖਤਾਂ ਪਰ ਇਹਨਾ ਨੀ ਨਾ ਪਤਾ ਕਿ ਇਹ- ਸਭ ਤੋਂ ਵੱਧ ਫਾਇਦਾ ਆਪਾਂ ਨੂੰ ਫ੍ਰੀਜ਼ ਨਹੀਂ ਦੇਣਾ ਦਰੱਖਤ ਨਹੀਂ ਦੇਣਾ ਰੁ-
ਹੂੰ ਬਿਲਕੁਲ ਜੀ ਮੈਂ ਤਾਂ ਆਪਣੇ ਘਰ ਵੀ ਜ਼ਿਆਦਾ ਤਰ ਪੌਦੇ ਜਿਹੜੇ ਛੋਟੇ-ਛੋਟੇ ਪੌਦੇ ਲਗਾਂਦੀ ਰਹਿੰਣੀ ਹਾਂ ਉਹ ਮੇਨ ਇਸ ਇਹ ਪਿਊਰੀਫਾਇਰ ਦੇ ਤੌਰ ਤੇ ਅੱਛੀ ਤਰ੍ਹਾਂ ਖੋਜਬੀਨ ਕਰਕੇ ਲਗਾਣੀ ਆ ਮੈਕਸੀਮਮ ਕਿ ਥੋੜੀ ਜਿ ਹਵਾ- ਆਪਣੀ ਅਹ ਜਿਹੜੀ ਦੂਸ਼ਿਤ ਹਵਾ ਹੈ ਉਹ ਥੋੜ੍ਹੀ ਜਿਹੀ ਤਾਂ ਠੀਕ ਹੋਏ ਨਾ
ਕਈ ਵੇਲੇ ਜੀ ਆਪਾਂ ਬਾਜ਼ਾਰ ਜਾਂਦੇ ਹਾਂ ਕਿੰਨਾ ਪਿੱਛੋਂ ਮੋਟਰਸਾਈਕਲਾਂ ਚੋ ਗੰਦਾ ਧੂੰਆਂ ਨਿਕਲਦਾ ਹੁੰਦਾ ਆਪਾਂ ਨੂੰ ਕਈ ਵੇਲੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ।
ਬਹੁਤ ਜ਼ਿਆਦਾ ਬਹੁਤ ਤੁਸੀਂ ਜਿੰਨਾ ਮਰਜੀ ਮਾਸਕ ਲਗਾ ਕੇ ਚਲਾ ਜਾਓ ਭੈਣ ਜੀ ਲੇਕਿਨ ਜੋ ਵੀ ਹੈ ਨਾ ਤੁਹਾਨੂੰ ਹਵਾ ਤਾਂ ਤੁਹਾਡੇ ਅੰਦਰ ਜਾਂ- ਦੀ ਹੀ ਜਾਂਦੀ ਹੈ ਗੰਦੀ ਤੇ ਮਾਸਕ ਤੇ ਤੁਹਾਡੇ ਪ੍ਰੋਪਰ ਕੰਮ ਥੋੜ੍ਹੀ ਕਰ ਪਾਂਦੇ ਨੇ ਉਹ ਵਾਲਾ ਜਿਹੜੀ ਹਵਾ ਸਾਹ ਦੇ ਥਰੂ ਤੁਹਾਡੇ ਅੰਦਰ ਜਾਣੀ ਉਹ ਤਾਂ ਜਾਂਦੀ ਹੀ ਜਾਂਦੀ ਹੈ ਤੁਸੀਂ ਕਿੰਨਾ ਕੁ ਰੋਕ ਲਓਗੇ- ਗੰਦੀ ਹਵਾ ਨੂੰ-
ਕਰੋਨਾ ਦੇ ਟਾਈਮ ਜਦੋਂ ਦੇਖ ਲਓ ਦਰਤ ਬਿਲਕੁਲ ਘਰ ਨਿਕਲਣਾ ਬੰਦ ਕਰਤਾ ਸੀ ਜ ਦੇਖਿਆ- ਹਵਾ ਠੰਡੀ ਹੋ ਗਈ ਸੀ ਕਿਵੇਂ ਪ੍ਰਦੂਸ਼ਣ ਇੱਕ ਤਰ੍ਹਾਂ ਦਾ ਐਂ ਲੱਗਦਾ ਸੀ ਖਤਮ ਹੋ- ਚੁੱਕਿਆ ਸੀਗਾ।
ਬਾਰ ਬਾਹਰ ਨਿਕਲੋ ਤਾਂ ਇੰਨਾ ਸਾਫ਼-ਸੁਥਰਾ ਸਾਫ-ਸੁਥਰਾ ਫ੍ਰੀ ਹਵਾ ਹੁੰਦੀ ਸੀਗੀ ਸਾਹ ਲੈਣੇ ਚ ਵੀ ਚੰਗਾ ਲੱਗ ਸੀ ਵਾਰ ਤੇ ਬ ਬਹੁਤ ਸਾਰੇ ਪੈ ਗਿਆ ਸੀਗਾ ਗੱਡੀਆਂ ਤੇ ਅ ਜਦੋਂ ਨਹੀਂ ਚਲਦੀਆਂ ਪਈਆਂ ਸੀਗੀਆਂ ਜ਼ਿਆਦਾ ਤੇ ਇਨਾ ਜ਼ਿਆਦਾ ਐ ਖੋਰਾ ਆਪਣਾ ਜਿਹੜਾ ਵਾਤਾਵਰਨ ਐ- ਇੰਨਾ ਸਵੱਮਛ ਹੋ ਗਿਆ ਸੀ ਪੂਰਾ ਸਵੱਛ ਸਾਫ-ਸੁਥਰਾ ਲੱਗ ਗ ਸੀਗਾ ਹਰ ਜਗ੍ਹਾ ਤੇ ਐਵੇਂ ਲੱਗਦਾ ਵੀ- ਸ਼ਹਿਰਾਂ ਵਿੱਚ ਵੀ ਬੈਠ ਕੇ ਵੀ ਅਸੀਂ ਪਿੰਡ ਚ ਬੈਠੇ ਹਾਂ ਜਿਵੇਂ ਹੁਣ ਪਿੰਡ ਚ ਜਾ ਕੇ ਸਾਨੂੰ ਜੋ- ਤਾਜ਼ੀ ਹਵਾ ਮਹਿਸੂਸ ਹੁੰਦੀ ਹੈ ਜੋ ਸਕੂਨ ਮਹਿਸੂਸ ਹੁੰਦਾ ਆਪਣੇ ਦਿਲ- ਦਿਮਾਗ ਨੂੰ ਉਹ ਉਹ ਉਦੋਂ ਇੱਥੇ ਫੀਲ ਹੋਣ ਲੱਗ ਗਿਆ ਸੀਗਾ। ਇੰਨਾ ਸਾਫ਼ ਸੁਥਰੀ ਹਵਾ ਹੋ ਗਈ ਸੀ।
ਮੇਨ ਮੇਨ ਕਾਰਨ ਹੈ ਜੇ ਪ੍ਰਦੂਸ਼ਣ-
ਕੋਈ ਨਾ ਹੁਣ ਗਵਰਮੈਂਟ ਵੀ ਤਾਂ ਕਿੰਨੀਆਂੁਣ ਗੱਡੀਆਂ ਦੇਖੋ ਆ ਵੀ ਆ ਗਈਆਂ ਨੇ- ਅਹ ਗੈਸ ਦੀ ਗੱਡੀਆਂ ਆ ਗਈਆਂ ਨੇ ਇਲੈਕਟ੍ਰਿਕ ਗੱਡੀਆਂ ਆ ਗਈਆਂ ਨੇ ਉਹ- ਉਹਦੇ ਨਾਲ ਹੀ ਹੁਣ ਪ੍ਰਦੂਸ਼ਣ ਦਾ ਥੋੜਾ ਜਿਹਾ ਫਰਕ ਤਾਂ ਪੈਣਾ ਸ਼ੁਰੂ ਹੋ ਹੀ ਜਾਏਗਾ। ਹਲੇ ਤਾਂ ਆਣੀਆਂ ਸ਼ੁਰੂ ਹੋਈਆਂ ਨੇ ਤੇ ਹੌਲੀ-ਹੌਲੀ ਤਾਂ ਪੈ ਹੀ ਜਾਏਗਾ ਜੀ ਫਰਕ
ਵਧੀਆ ਕਦਮ ਚੁੱਕਿਆ ਜੇ ਸਰਕਾਰ ਨੇ ਨਾ ਇਹ ਵੀ ਹਾਂਜੀ ਇਲੈਕਟ੍ਰਕਲ ਗੱਡੀਆਂ ਆ ਗਈ ਇਲੈਕ ਕੀ ਕਾਂਗੇ ਸਕੂ ਟਰੀਆਂ ਆ ਗਈਆਂ ਅੱਜ-ਕੱਲ੍ਹ ਪੈਟਰੋਲ ਪਵਾਣ ਦੀ ਜ਼ਰੂਰਤ ਨਹੀਂ ਚਾਰਜੀ ਵੀ ਕੁਠੀਆਂ ਮਿੰਟ ਚ ਬੰਦਾ ਨਾਲੇ ਚਲਾ ਸਕਦਾ ਐ।
ਬਿਲਕੁਲ ਹਲਕੀਆਂ ਵੀ ਨੇ ਨਾ ਥੋੜੀਆਂ-
ਹਾਂਜੀ-ਹਾਂਜੀ ਮੇਨ ਏ ਮੇਨ ਦਿੱਕਤ ਏ ਹੈ ਕਿ ਦੇਖੋ ਜੀ ਪ੍ਰਦੂਸ਼ਣ ਹੀ ਕੋਈ- ਫੈਲਾ ਰਹੀਆਂ ਕੋਛ ਨਾ ਨਾ ਜੇ ਉਹਦੀ ਆਵਾਜ਼ ਹੈ ਜੀ ਨਾ- ਤੇ ਉਹਦਾ ਧੂੰਆਂ-
ਹਾਂਜੀ।
ਹਾਂ ਉਹਨੇ ਕੋਈ ਸ਼ੋਰ ਕਰਨਾ ਨਾ ਉਹਦੇ ਕੋਈ ਗਲਤ ਇਫੈਕਟ ਪੈਣਾ ਧੂੰਆਂ ਜਿਸ ਤਰ੍ਹਾਂ ਮਰਜ਼ੀ ਚਲਾਓ ਜੀ।
ਹਾਂਜੀ ਤੁਸੀਂ ਸਾਰੇ ਕੰਸੈਪਟ ਤੁਸੀਂ ਪਾਣਾ ਓਰ- ਉਹਦੇ ਵਿੱਚ ਆਪਣੇ ਬੱਚਿਆਂ ਦੇ ਪ੍ਰੋਜੈਕਟ ਇਚ-
ਹਾਂਜੀ-ਹਾਂਜੀ ਸੀ- ਦਿਖਾਈ ਦੇਣ ਹਾਂਜੀ ਬੱਚਿਆਂ ਨੂੰ ਵੀ ਮੈਂ ਉਹੀ ਐਕਸਪਲੇਨ ਕਰਕੇ ਮੈਂ- ਪੂਰੀ ਤਰ੍ਹਾਂ ਸਮਝਾ ਰਹੀ ਸੀ ਕਿ ਦੇਖੋ ਆਪਣਾ ਇਸ ਤਰ੍ਹਾਂ ਇਹ ਸਿਸਟਮ ਹੈ ਆਪਣਾ ਪ੍ਰਦੂਸ਼ਣ ਦੇ ਕਿ ਇੰਨੇ ਜ਼ਿਆਦਾ ਆਪਾਂ ਨੂੰ ਹਾਨੀਕਾਰਕ ਪ੍ਰਭਾਵਿਤ ਪੈਂਦੇ ਆ ਆਪਣੇ ਜ਼ਿੰਦਗੀ ਦੇ ਵਿੱਚ
ਪਹਿਲਾਂ ਉਹ ਜਮਾਨੇ ਹੁੰਦੇ ਸੀ ਜੀ ਸਾਇਕਲ ਚੱਲਦੇ ਸੀ।
ਜੀ ਬਿਲਕੁਲ
ਸਾਈਕਲ ਚੱਲਦੇ ਸੀ ਜਾਂ ਗੱਡਾ ਚੱਲਦਾ ਸੀ ਲੋਕੀ ਸਾਈਕਲਾਂ ਤੇ ਜਿ ਲੋਕੀ ਸਾਈਕਲ ਚਲਾਉਂਦੇ ਸੀ ਫਿਟ ਵੀ ਰਹਿੰਦੇ ਸੀ ਲੋਕੀ
ਬਿਲਕੁਲ ਅਸੀਂ ਸਾਡੇ ਤਾਂ ਦੇਖਦੇ ਹੀ ਦੇਖਦੇ ਹੀ ਸਾਈਕਲ ਤੋਂ ਸਕੂਟਰ ਸਕੂਟਰ ਤੋਂ ਗੱਡੀਆਂ ਗੱਡੀਆਂ ਤੋਂ ਹੁਣ ਕਿੱਥੇ ਤੇ ਕਿੱਥੇ ਪਹੁੰਚਦੀ ਜਾ ਰਹੀਆਂ ਨੇ ਚੀਜ਼ਾਂ ਆਪਣੇ ਦੇਖਦੇ ਦੇਖਦੇ ਇੰਨਾ ਕੁਛ ਚੇਂਜਿਸ ਆ ਗਏ ਹੈ ਮਹੋਲ ਪੂਰਾ ਬਦਲ ਗਿਆ। ਹੋਇਆ ਪਰ ਉਸ ਮਾਹੌਲ ਦਾ ਇਫੈਕਟ ਇਹ ਆ ਕਿ ਆਪਣਾ ਜਿਹੜਾ ਵਾਤਾਵਰਨ ਹੈ ਉਹ ਇੰਨਾ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਪਿਆ ਕਿਉਂਦੇ ਜੋਨ ਲੇਅਰ ਤੇ ਇਫੈਕਟ ਕਿੰਨਾ ਜ਼ਿਆਦਾ ਆ ਰਿਹਾ ਉਹਦੇ ਨਾਲ ਸਕਿਨ ਡਿਜ਼ਜ਼ ਬਹੁਤ ਜ਼ਿਆਦਾ ਸਨਰੇ ਸਿੱਧੀਆਂ ਆ ਰਹੀਆਂ ਨੇ ਤੇ ਸਕਿੰਨ ਦੇ ਜਿਹੜੇ ਕੈਂਸਰ ਸ਼ੁਰੂ ਹੋ ਗਏ ਨੇ ਪਹਿਲਾਂ ਕਦੇ ਸੁਣੇ ਦੇਖੇ ਵੀ ਨਹੀਂ ਸੀਗੇ।
ਹਾਂਜੀ ਅੱਜ ਕੱਲ੍ਹ ਤਾਂ ਜੀ ਇਸ ਤਰ੍ਹਾਂ ਦੀ ਬਿਮਾਰੀ ਆਪਾਂ ਕਦੇ ਸੁਣ ਵੀ ਹਰ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ ਕਿ ਇਹ ਬਿਮਾਰੀ ਦਾ ਨਾਮ ਕਿਸ ਤਰ੍ਹਾਂ ਦਾ ਬਿਮਾਰੀ
ਕਿ ਹਾਂ ਇਹ ਵੀ ਹੋ ਸਕਦੀ ਹੈ ਇਹ ਪਹਿਲਾਂ ਪਹਿਲਾਂ ਤਾਂ ਇਹ ਅਹਿਸਾਸ ਹੁੰਦਾ ਏ ਕਿ ਇਹ ਵੀ ਬਹੁਤ ਦਾ ਹੈ ਹਾਂ
ਵੀ ਪਹਿਲਾਂ ਤਾਂ ਕਦੀ ਹਾਂਜੀ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਬਿਮਾਰੀ ਤਾਂ ਕਦੇ ਹੋ ਵੀ ਇਹ ਬਿਮਾਰੀ ਕਿਹੜੀ ਬਿਮਾਰੀ ਹੈ ਨਾਮ ਵੀ ਕਈ ਵੇਲੇ ਲੈਣਾ ਔਖਾ ਹੋ ਜਾਂਦਾ ਬਿਮਾਰੀ ਦਾ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਕ ਰਹੇ
ਹਾਂਜੀ
ਚਲੋ ਫੇਰ ਮਿਲਦੇ ਹਾਂ ਫੇਰ ਜਲਦੀ ਇਸ ਤੇ ਫਿਰ ਡਿਸਕਸ ਕਰਦੇ ਹ ਹੋਰ ਜ਼ਿਆਦਾ ਇਸਤੇ ਹਾਂਜੀ ਹਾਂਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰ ਸਤਿ ਸ੍ਰੀ ਅਕਾਲ ਜੀ
ਅ ਹੂ